ਹੈਲੋ ਹਾਂਜੀ। ਸਤਿ ਸ੍ਰੀ ਅਕਾਲ ਭਾਜੀ, ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਵਧੀਆ ਜੀ। ਵਧੀਆ, ਤੁਸੀਂ ਸੁਣਾਓ ਕਿਵੇਂ।
ਪੋਲਿਊਸ਼ਨ ਦੇ ਟੋਪਿਕ ਦੇ ਰਿਲੇਟਿਡ ਗੱਲ ਕਰਨੀ ਸੀ।
ਹਾਂਜੀ -ਹਾਂਜੀ ਪੋਲਿਊਸ਼ਨ ਦੇ ਰਿਲੇਟਿਡ ਪੋਲਿਊਸ਼ਨ ਦੇ ਰਿਲੇਟਿਡ ਹਾਂਜੀ- ਹਾਂਜੀ ਕਰੋ- ਕਰੋ -ਕਰੋ ਬਿਲਕੁਲ ਹਾਂਜੀ- ਹਾਂਜੀ ਪੋਲਿਊਸ਼ਨ ਤੇ ਦੇਖੋ ਅ
ਜੀ ਬਹੁਤ ਪੋਲਿਊਸ਼ਨ ਫੈਲ ਰਿਹਾ ਅੱਜ ਕੱਲ੍ਹ ਤੇ ਆਪਣਾ ਜੀ ਬਿਲਕੁਲ- ਬਿਲਕੁਲ ਹਾਂਜੀ- ਹਾਂਜੀ ਪੋਲਿਊਸ਼ਨ ਦੇ ਤੇ ਬਹੁਤ ਮਤਲਬ
ਬਹੁਤ ਪੋਲਊਸ਼ਨ ਫੈਲ ਰਿਹਾ ਏ।
ਜੀ ਬਿਲ ਹਾਂਜੀ- ਹਾਂਜੀ ਜੀ। ਜੀ ਬਿਲਕੁਲ ਹਾਂਜੀ- ਹਾਂਜੀ ਅੱਜ ਕੱਲ ਤੇ ਮਤਲਬ ਏਅਰ- ਏਅਰ ਜਿਹੜਾ ਏਅਰ ਪੋਲਿਊਸ਼ਨ ਏ ਨਾ। ਉਹਦੇ ਤੇ ਬਹੁਤ ਮਤਲਬ ਬਹੁਤ ਜਿਆਦਾ ਫੈਲ ਰਿਹਾ। ਵੱਡੀ -ਵੱਡੀ ਇੰਡਸਟਰੀਜ ਹੋਗੀਆਂ ਵੱਡੇ ਵੱਡੇ ਉਦਯੋਗ ਜਿਹੜੇ ਹੋ ਗਏ। ਉਹਨਾਂ ਦਾ ਜਿਹੜਾ ਪੋਲਿਊਸ਼ਨ ਏ। ਹਾਂਜੀ -ਹਾਂਜੀ ਜਿਹੜੀ ਮੰਨ ਲਓ ਫੈਕਟਰੀਜ਼ ਹੈਗੀਆਂ ਨਾ। ਫੈਕਟਰੀ ਆਪਣੀਆਂ ਉਹਨਾਂ 'ਚ ਜਿਹੜਾ ਗੰਦਾ- ਗੰਦਾ- ਗੰਦਾ ਧੂੰਆ ਹੈ।
ਉਹਦੇ ਨਾਲ ਬੜਾ ਫੈਲ ਰਿਹਾ ਜੀ ਨਾਲੇ ਨਾਲ ਜੇ ਨਾਲੇ ਦੀ ਗੰਦਗੀ ਕੱਢਦੇ ਨੇ ਬਾਹਰ ਉਹ ਦੇ ਨਾਲ ਬਹੁਤ ਫੈਲ ਜਿਵੇਂ ਐ ਸੀ ਐਲ ਵਗੈਰਾ ਐਸਲ
ਹਾਂਜੀ -ਹਾਂਜੀ ਉਹਨਾਂ 'ਚ ਵੀ ਕੈਮੀਕਲਸ ਹੁੰਦੇ ਨੇ ਬਹੁਤ ਕੈਮੀਕਲ ਓ ਕਿਉਂਕ ਪਤਾ ਕੀ ਭਾਜੀ ਦੇਖੋ ਜਿਹੜੇ ਆਪਣਾ ਫੈਕਟਰੀ ਦਾ ਵੇਸਟ ਹੈਗਾ ਫੈਕਟਰੀ ਦਾ ਜਿਹੜਾ ਗੰਦਾ ਪਾਣੀ ਹੈਗਾ ਨਾ ਜਿਹੜਾ ਆਪਣਾ ਉਹਦੇ 'ਚੋਂ ਨਿਕਲਦਾ ਹੈ ਘੋਲ ਵਗੈਰਾ ਵਿਚੋ ਫੈਕਟਰੀ ਦੇ ਜਿਹੜੀ ਮਸ਼ੀਨਿੰਗ ਹੁੰਦੀ ਏ। ਉਹ ਜਿਹੜਾ ਤੇਜਾਬ ਵਗੈਰਾ ਹੁੰਦਾ ਉਹ ਫੈਕਟਰੀ ਦੇ ਮਤਲਬ ਨਾਲੇ- ਨਾਲੇ 'ਚ ਛੱਟ ਦਿੰਦੇ ਏ ਨਾ ਭਾਜੀ ਤੇ ਮੰਨ ਲਓ ਦੇਖ ਆਪਾਂ ਨਾਲੇ ਦੇ
ਰਿਯੂਜ ਵੀ ਨੀ ਕਰਦੇ ਨਾਲ ਫਿਰ ਐਵੇਂ ਸਾਟ ਦਿੰਦੇ ਨੇ ਉਹਨੂੰ ਬਾਹਰ ਬਾਹਰ ਕੱਢਦੇ ਨੇ ਗੰਦ ਗੁੰਦ ਤੇ ਫਿਰ ਉਹਨ ਬੈਕਟੀਰੀਆ ਬੈਕਟੀਰੀਆ ਬੜਾ ਜ਼ਿਆਦਾ ਫੈਲਦਾ ਏ ਬੜ ਬਿਮਾਰੀਆਂ ਬੜੀਆਂ ਫੈਲਦੀਆਂ ਹਾਂਜੀ।
ਤਾ ਦਾ ਜਨਤਾ ਦਾ ਦੇਖ ਨੀ ਰਹੇ ਭਾਜੀ ਉਹ ਆਪਣੀ ਕਮਾਈ ਦੇਖਦੇ ਪਏ ਨੇ।
ਹਾਂਜੀ ਸਾਰੇ ਇਹੀ ਕਰਦੇ ਪਏ ਬਸ ਵੈਸੇ ਥੋੜੀ ਜਿਹੀ ਸਖ ਥੋੜੀ ਜੀ ਸ ਥੋੜ੍ਹੀ ਜੀ ਸਖ਼ਤਾਈ ਕੀਤੀ ਏ ਸਰਕਾਰ ਨੇ ਜ਼ਿਆਦੀ ਨੀ ਕੀਤੀ।
ਬਿਲਕੁਲ
ਰਿਫਾਈਨਿੰਗ ਵਾਲੀ ਫੈਕਟਰੀ ਲਾਈ ਚਲਾਂਦਾ ਕੋਈ ਨੀ।
ਭਾਜੀ ਉਹ ਵੀ, ਉਹ ਵੀ ਫਿਰ ਵੱਡੇ-ਵੱਡੇ, ਵੱਡੀ-ਵੱਡੀ ਸਿਟੀਜ਼ ਹੋਵੇ ਵੱਡੇ-ਵੱਡੇ ਸ਼ਹਿਰਾਂ ਚੋਰੀ ਐ ਨਾ ਭਾਜੀ ਛੋਟੇ-ਮੋਟੇ ਦੇਖ ਲੋ ਜੇ ਜਿੱਥੇ ਜ਼ਿਆਦਾ ਇੰਡਰਸਟਰੀ ਇੰਡਸਟਰੀ ਏਰੀਆ ਮੰਨ ਲੋ ਸਾਡੇ ਆਪਣੇ ਹਾਂਜੀ ਆਪਣੇ ਇੱਧਰ ਦੀ ਕੋਈ ਲੋਕਲ ਇੰਡਸਟਰੀ ਲਾ ਲੋ ਇੰਡਸਟੀ ਏਰੀਆ। ਉਧਰ ਮੇਰੇ ਖ਼ਿਆਲ ਕਿਸੀ ਇੱਕ-ਅੱਧੀ ਇੰਡਸਟਰੀ ਚ ਲੱਗਿਆ ਹੋਣਾ ਐਵੀ।
ਹਾਂਜੀ ਹੁਣ '
ਨਹੀਂ ਤਾਂ ਸਾਰੇ ਤੇ ਐਵੇਂ ਈ ਐਵੇਂ ਮਤਲਬ ਜਿਹੜਾ ਫੈਕਟਰੀ ਦਾ ਧੂੰਆ ਨਿਕਲ ਗਿਆ। ਉਪਰੋਂ ਚਿਮਨੀ ਦੁਰਾ ਜਾ ਰਿਹਾ ਆਪਣਾ ਏਅਰ ਵਿਚ ਏਅਰ ਪੋਲਊਸ਼ਨ ਔਰ ਜਿਹੜੀ ਅੱਜ ਕੱਲ੍ਹ ਦੀ ਮਤਲਬ ਦੇਖੋ ਜਿਹੜੀ ਪੁਰਾਣੀ ਜਿਹੜੀ ਪੁਰਾਣੇ ਮੋਡਲ ਦੀ ਕਾਰਸ ਹੈਗੀਆਂ ਏ ਨਾ ਪੁਰਾਣੇ ਮੋਡਲ ਦੇ ਵਹੀਕਲਸ ਵਗੈਰਾ ਉਹਨਾਂ ਦਾ ਪੋਲਿਊਸ਼ਨ ਖ਼ਤਮ ਹੋਇਆ ਹੁੰਦਾ ਐ ਔਰ ਪੋਲਿਊਸ਼ਨ ਨੂੰ ਇੰਨਾ ਗੰਦੇ ਓਲ ਇੰਨਾਂ ਗੰਦਾ ਪੋਲਿਊਸ਼ਨ ਕਰਦੀਆਂ ਨੇ, ਤੇ ਜਿੰਨ ਨਾਲ ਸਾਡੀ ਜਿਹੜੀ ਆਕਸੀਜਨ ਵੀ ਲੈਵਲ
' ਬਹੁਤ ਕੱਟ ਪੇ ਪੇੜ ਪੌਦੇੇ ਬੜੇ ਕੱਟ ਰਹੇ ਨੇ ਅੱਜ ਕੱਲ੍ਹ ਪੇਡ ਪੌਦਿਆਂ ਨਾਲ ਵੀ ਬੜਾ ਜ਼ਿਆਦਾ ਘੱਟ ਹੋ ਰਿਹਾ। ਪਰ ਆਕਸੀਜ਼ਨ ਦਾ ਲੈਵਲ ਬਹੁਤ ਘੱਟ ਹੋ ਰਿਹਾ
ਕੰਮ ਯਾ ਤੇ ਫੈਕਟਰੀ ਨੂੰ ਐ ਕੰਮ ਕਰਨਾ ਚਾਹੀਦਾ ਮੰਨ ਲੋ ਆਪਣੀ ਫੈਕਟਰੀ ਜਿਹੜੇ ਫੈਕਟਰੀ ਹੈਗੇ ਨੇ ਯਾ ਤੇ ਔ ਨਾਲ ਦੇ ਨਾਲ ਆਪਣੇ ਆਸੇ-ਪਾਸੇ
ਰਿਫਾਨਿੰਗ ਪਲਾਂਟ ਲਗਾਏ ਕੋਈ ਪਲਾਂਟ ਲਗਾਏ ਰਿਫਾਨਿੰਗ, ਰਿਫਾਨਿੰਗ ਦਾ ਪਲਾਂਟ ਲਾਏ ਤੇ ਪਾਣੀ ਸਾਫ਼ ਕਰਕੇ ਭੇਜਣ ਬਾਰ।
ਬਿਲਕੁਲ-ਬਿਲਕੁਲ ਹੁਣ-ਹੁਣ ਤੁਸੀਂ ਆਪਣਾ ਇੱਧਰ ਹੀ ਦੇਖ ਲੋ ਆਪਣੀ ਜਿਹੜੀ ਦਿੱਲੀ ਸਾਈਡ ਹੈਗੀ ਐ, ਉੱਥੇ ਕਿੰਨਾ ਪੋਲਿਊਸ਼ਨ ਹੈਗਾ। ਉਧਰ ਭਾਜੀ ਅ ਆਪਣਾ ਬਿਲਕੁਲ ਦੋ ਹਜ਼ਾਰ ਪੰਦਰਾਂ ਮਾਡਲ ਤੋਂ ਥੱਲੇ ਤੇ ਆਪਣਾ ਉੱਧਰ ਮੇਰੇ ਖ਼ਿਆਲ ਕਾਰ ਅਲਾਊਡ ਹੀ ਨੀ ਹੈ। ਉੱਧਰ ਚਲਾਨ ਹੋ ਜਾਂਦਾ ਨਾਲੇ ਮੋਡ ਕਰ ਦਿੰਦੇ ਨੇ ਕਿਉਂਕਿ ਉਨ੍ਹਾਂ ਦਾ ਭਾਜੀ ਜਿਹੜਾ ਪੋਲਿਊਸ਼ਨ ਹੈ ਨਾ ਖ਼ਤਮ ਹੋਇਆ ਹੁੰਦਾ ਔਰ ਉਹਦੇ ਚ ਜਿਹੜਾ ਪੋਲਿਊਸ਼ਨ ਬਹੁਤ ਗੰਦਾ ਵੀ ਹੁੰਦਾ ਔਰ ਪੋਲਿਊਸ਼ਨ ਖ਼ਤਮ ਵੀ ਹੋਇਆ ਹੁੰਦਾ।
ਜਾਦਾ
ਬਿਲਕੁਲ ਜੀ ਬਿਲਕੁਲ ਆਪਣਾ ਤੇ ਬਿਲਕੁਲ ਨਾਲੇ ਆਪਣਾ ਮਤਲਬ ਉੱਧਰ
ਸਰਕਾਰ ਨੇ ਨਾਲ ਅੱਜ ਹੁਣ ਇਲੈਕਟ੍ਰਿਕ ਗੱਡੀਆਂ ਵੀ ਕੱਢ ਤੀਆਂ ਬੜਾ ਕੁੱਛ ਇਲੈਕਟ੍ਰਿਕ ਚ ' ' ਪੋਲਿਊਸ਼ਨ ਘੱਟ ਰਹੇ ਹੋਰ
ਕਾਰ ਸੋਚਦੀ ਵੀ ਸਾਡੇ ਬਾਰੇ, ਜਨਤਾ ਦੇ ਬਾਰੇ। ਜੀ ਪਤਾ ਕੀ ਭਾਜੀ ਪੋਲਿਊਸ਼ਨ ਨਾਲ ਤੇ ਜਿਹੜਾ ਦੇਖੋ ਹਾਂਜੀ-ਹਾਂਜੀ ਅ ਹੁਣ ਦੇਖੋ ਹਾਂਜੀ-ਹਾਂਜੀ ਬਿਲਕੁਲ ਜੀ ਭਾਜੀ ਐ ਗੱਲ ਤਾਂ ਤਾਡੀ ਬਹੁਤ ਸਹੀ ਏ। ਬਿਲਕੁਲ ਜੀ ਬਿਲਕੁਲ ਹੁਣ ਆਪਣਾ ਦੇਖੋ ਅੱਜ ਕੱਲ ਦੀ ਜਿਹੜੀ ਸਾਡੀ ਏਅਰ ਹੈਗੀ ਏ, ਜੇ ਸਾਡੀ ਏਅਰ ਸਾਡੀ ਹਵਾ ਹੀ ਸਾਫ਼ ਨਹੀਂ ਹੋਏਗੀ ਤੇ ਸਾਨੂੰ ਬਿਮਾਰੀਆਂ ਤੋਂ ਉਂਝ ਲੱਗਣੀਆਂ-ਲੱਗਣੀਆ ਭਾਜੀ ਕਿਉਂਕ ਪੋਲਿਊਸ਼ਨ ਇੰਨਾ ਜਾ ਰਿਹਾ ਹਵਾ ਚ। ਦੇਖੋ ਅੱਜ ਕੱਲ ਜੇ ਜਿਹੜੀ ਆਕਸੀਜ਼ਨ ਵੀ ਹੈ ਮਤਲਬ ਪੇਂਡ ਪੌਂਦੇ ਵੀ ਇੰਨੇ ਕੱਟਦੇ ਪਏ ਨੇ ਹਾਂਜੀ ਪੌਪੁਲੇਸ਼ਨ ਕਿਉ ਕਿਉਂਕਿ ਪੌਪੂਲੇਸ਼ਨ ਬਹੁਤ ਵੱਧ ਰਹੀ ਏ। ਕਿਉਂਕਿ ਦੇਖੋਂ ਹੁਣ ਪੌਪੂਲੇਸ਼ਨ ਵੱਧੇਗੀ ਜਨਤਾਂ ਨੂੰ ਕਾਨ ਬਣਾਣੇ ਪਏਗੇ ਪੇੜ ਪੌਦੇ ਕੱਟਣੇ ਪਏਗੇ ਜਿਹੜੇ ਪਲਾਂਟ ਏਰੀਆ ਹੈਗਾ।
' ' ਹਾਂ ਜੀ ਫੈਕਟਰੀ ਬਣਾਣੀ ਹੋਏਗੀ ਸਾਰੇ ਪਲਾਂਟ ਕੱਟ ਦਿੰਦੇ ਨੇ, ਫਿਰ ਦੁਬਾਰਾ ਡਿਫੋਰਸਟ੍ਰੇਸ਼ਨ ਕਰਦੇ ਨੇ। ਦੁਆਰਾ ਬਣਾਣਾ ਪੈਂਦਾ ਉਹਨਾਂ ਨੂੰ। ਡਿਫੋਰਸਟ੍ਰੇਸ਼ਨ ਕਰਨਾ ਪੈਂਦਾ। ਅੱਜ ਕੱਲ੍ਹ ਤੇ ਸਭ ਨੂੰ, ਸਭ ਨੂੰ, ਸਭ ਨੂੰ ਪਲਾਂਟ ਲਾਉਣਾ ਚਾਹੀਦਾ ਘੜ ਆਪਨੇ ਇੱਕ ਪੇੜ ਪੌਦੇ ਚਾਹੀਦੇ ਸਾਨੂੰ।
ਹਾਂਜੀ-ਹਾਂਜੀ ਕੋਈ ਸਾਡੇ ਮਤਲਬ ਆਸੇ-ਪਾਸੇ ਜਿਹੜੀ ਪਾਰਕ ਏਰੀਆ ਨਾ ਉੱਥੇ ਤੇ ਸਾਨੂੰ ਜ਼ਿਆਦਾਤਰ ਦੇਖਣਾ ਚਾਹੀਦਾ। ਨਹੀਂ ਭਾਜੀ ਬਸ ਆਪਾਂ ਬੈਠੇ ਦੇ ਘਰ। ਹੁਣੇ ਆਪਣਾ ਪੇਪਰਸ ਖਤਮ ਹਾਂਜੀ। ਨਈ ਵੈਸੇ ਈ ਬੈਠੇ ਨੇ ਪਾਜੀ, ਬੇਰੋਜਗਾਰ ਬੈ ਠੇ ਦੇ ਭਾਜੀ, ਹਾਂਜੀ-ਹਾਂਜੀ, ਹਾਂਜੀ ਬੇਰੋਜ਼ਗਾਰ ਬੈਠੇ ਨੇ, ਪੜ੍ਹਾਈ ਨੀ ਕਰ ਰਏ। ਪੜ੍ਹਾਈ ਹੁਣੇ ਖ਼ਤਮ ਹੋਈ ਅਪਣਾ।
ਅੱਛ ਬਾਰਵੀ, ਅੱਛਾ-ਅੱਛਾ।
ਹਾਂਜੀ-ਹਾਂਜੀ ਹੋਰ ਭਾਜੀ ਤੁਸੀਂ, ਹਾਂਜੀ ਵਧੀਆ ਜੀ ਵਧੀਆ।
ਮੈਂ, ਮੈਂ ਹੀ ਪੜ੍ਹਾਈ ਕਰ ਰਿਹਾ ਮੈਂ ਕੋਲੇਜ ਕਰ ਰਿਹਾ।
ਅੱਛਾ ਕੋਲੇਜ ਕਰ ਰਹੇ ਹੋ, ਹਾਂਜੀ-ਹਾਂਜੀ ਕਿਹੜੀ ਡਿਗਰੀ ਕਰ ਰਹੇ ਕੋਲੇਜ ਤੋਂ।
ਮੈਂ ਬੀ ਐੱਸ ਸੀ ਕਰ ਰਿਹਾ ਜੀ।
ਬੀ ਐੱਸ ਸੀ ਬੀ ਐੱਸ
ਫਿਜ਼ਿਕਲ ਸਾਇੰਸ ਫਿਜ਼ਿਕਲ।
ਅੱਛਾ ਓਕੇ, ਓਕੇ ਪੀ ਸੀ ਐਮ। ਬਿਲਕੁਲ ਮੈਨੂੰ ਲੱਗਾ ਐਗਰੀਕਲਚਰ ਕਰ ਕਿਉਂਕ ਐਗਰੀਕਲਚਰ ਬੇਸ ਤੇ ਬਹੁਤ ਦੱਸਦੇ ਨੇ ਆਪਣਾ ਪੋਲਿਊਸ਼ਨ ਦੇ ਬਾਰੇ।
ਹਾਂਜੀ-ਹਾਂਜੀ ਬਹੁਤ ਜਾਦਾ ਹਜੀ ਮੈਂ ਤੁਹਾਡਾ ਤਾਂ ਕੁਝ ਪੁੱਛ ਰਿਹਾ ਸੀ ਮੈਂ ਪੁੱਛਿਆ ਸੀ ਕਿਸੇ ਕੋਲ ਕਹਿੰਦੇ ਕੋਈ ਸਕੋਪ ਨੀ ਹੈ ਅੱਗੇ ਦਾ ਜਾਦਾ। ਐਗਰੀਕਲਚਰ ਦਾ, ਤੁਸੀਂ ਕੈਂਦੇ ਏਈਓ ਲਲੋ ਪੀਸੀਆਂ।
ਬਿਲਕੁਲ, ਐਗਰੀਕਲਚਰ ਦਾ ਸਕੋਪ ਤੇ, ਮਤਲਬ ਏਦਰ ਏ ਨਾ ਅਪਣਾ।
ਜਾਦਾ ਕੰਪਿਊਟਰ ਏ, ਕੰਪਿਊਟਰ ਚੱਲ ਰੇਆ ਨਾ ਅੱਜ ਕੱਲ। ਏਇਈ ਚੱਲਣ ਲੱਗ ਗਈਆਂ, ਤਦ ਕਰਕੇ ਮੈਂ ਫੇਰ ਏਹੀ ਲਿਤੀ ਏ।
ਹਾਂਜੀ-ਹਾਂਜੀ, ਨਈ ਅਪਣਾ ਵੀ, ਵੀਰ ਜੀ ਅਪਣਾ ਜੇਅੜਾ ਸਕੋਪ ਹੋਏ, ਬੰਦੇ ਨੂੰ ਉੱਥੇ ਈ ਜਾਣਾ ਚਾਹੀਦਾ, ਸਟੱਡੀ ਔਹੀ ਕਰਨੀ ਚਾਹੀਦੀ ਏ। ਹਾਂਜੀ-ਹਾਂਜੀ, ਹੁਣ ਤੁਸੀਂ ਆਪਣੇ ਆਸੇ ਪਾਸੇ ਦੇਖ ਲੋ, ਪੋਲਿਊਸ਼ਨ ਮਤਲਬ, ਤੁਆਡੇ ਉੱਧਰ ਵੀ ਕੋਈ ਇੰਡਸਟਰੀ ਏਰੀਆ ਹੋਣਾ ਏ?
ਹਾਂਜੀ।
ਮੰਨ ਲੋ ਹਰ ਕਿਸੇ ਦੇ, ਏ ਔਦਰ ਈ ਹੁੰਦਾ ਆਪਣੀ ਮਤਲਬ ਏਰੀਆ ਜੇ ਇੰਡਸਟਰੀ ਏਰੀਆ ਜਿਦਰੋ ਸਾਰਾ ਮਤਲਬ, ਮੰਨ ਲੋ ਕੋਈ ਬਰਤਨ ਬਨਣੇ ਐ ਕੋਈ ਮੰਨ ਲੋ। ਕੁਛ ਵੀ ਮਤਲਬ, ਪਰਸਨਲੀ ਯੂ ਐਸ ਚ ਸਮਾਨ ਈ ਬਣਦਾ ਐਗਰੀਕਲਚਲ ਉਦਰ। ਹਾਂਜੀ, ਉਹਦਾ ਪੋਲਿਊਸ਼ਨ ਦੇਖ ਲੋ ਹੁਣ ਤੁਸੀਂ ਮਤਲਬ। ਦੇਖ ਲੋ ਤੁਆਡੇ ਕਾਰ ਵੀ ਹੀ, ਕੋਈ ਪੁਰਾਣੇ ਮੋਡਲ ਦੀ ਬਾਈਕ ਬੁਈਕ ਹੋਏਗੀ? ਔਹ ਵੀ, ਔਹ ਈ ਤੇ ਪੋਲਿਊਸ਼ਨ ਮਾਰਦੀ ਹੋਏਗੀ ਕਿੰਨਾ ਗੰਦਾ? ਕਿਉਂਕਿ ਪੋਲਿਊਸ਼ਨ ਖਤਮ ਹੋ ਜਾਂਦਾ ਭਾਜੀ। ਪੰਜ ਸਾਲ ਦਾ ਪੋਲਿਊਸ਼ਨ ਹੁੰਦਾ ਏ, ਕਲੇਮ।
ਹਾਂਜੀ-ਹਾਂਜੀ ਹਾਂ ਪੰਜ ਸਾਲ, ਪਰ ਅੱਜ ਕੱਲ ਤੇ ਫਿਰ ਸਾਡੇ ਲੋਕਾਂ ਚ ਜਿਵੇਂ ਚੰਡੀਗੜ੍ਹ ਔ ਗਿਆ, ਦਿੱਲੀ। ਦਿੱਲੀ ਵਗੈਰਾ ਤੇ ਔਥੇ ਬੋਡ ਕਰਦੇ ਨੇ, ਸਾਡੇ ਏਥੇ ਤੇ ਇੰਡੀਆ ਵਗੈਰਾ ਲਾਉਡ ਪੈਗੀ ਯਾਰੀ, ਐਥੇ ਤੇ ਫਿਰ ਚਲਾਂਦੇ ਰੇਂਦੇ ਲੋਕੀ।
ਮਤਲਬ ਛੋਟੇ ਮੋਟੇ ਸ਼ੇਰਾਂ ਚ ਨਾ, ਮਤਲਬ ਗੌਰਮੈਂਟ ਜੇਅੜਾ ਅਪਣੀ ਏ, ਜਾਦਾ ਨਜ਼ਰ ਨਈ ਮਾਰ ਰਈ।
ਲੋਕਲ ਜਆਦਾ ਚਲਾਂਦੇ ਰੇਂਦੇ ਨੇ ਲੋਕ।
ਔਰ ਭਾਜੀ, ਜਨਤਾ ਵੀ ਖੁਦ-ਖੁਦ। ਜਨਤਾ ਵੀ ਕੁਛ, ਖੁਦ ਸੋਚ ਨਈ ਰਈ, ਕਿ ਮਤਲਬ ਸਾਨੂੰ ਏਹ ਜੇਹੜਾ ਪੋਲਿਊਸ਼ਨ ਖਤਮ ਹੋ ਦਾ ਏ, ਕਿੰਨਾ ਗੰਦਾ ਪੋਲਿਊਸ਼ਨ ਮਾਰ ਰਿਆ, ਸਾਡੀ ਆਣ ਵਾਲੀ ਪੀੜ੍ਹੀ ਆਸਤੇ ਕਿੰਨਾ ਮਤਲਬ ਸਾਡਾ ਆਸਤੇ ਤੇ ਜਾਦਾ ਨੀ, ਆਣ ਆਲੀ ਪੀੜ੍ਹੀ ਆਸਤੇ ਜਾਦਾ ਨੁਕਸਾਨ ਹੈ ਪਾਜੀ।
ਪੇਨ ਪੀ ਡੀ ਹਾਂਜੀ।
ਬਿਲਕੁਲ ਜੀ ਬਿਲਕੁਲ।
ਹੋਰ? ਐ ਏਹ ਏਅਰ ਬੋ, ਏਅਰ ਪੋਲਿਊਸ਼ਨ ਬੜਾ ਫੇਲੇਆ, ਥੋੜੇ ਦਿਨ ਪੇਲੇ। ਕੋਵਿਡ ਫੈਲੇਆ ਸੀ। ਕੋਵਿਡ ਪੈਲੇ ਏਅਰ ਨੂੰ ਹੋਣ ਲਗ ਗਿਆ ਸੀ। ਟੱਚ-ਟੱਚ ਨਾਲ ਹੋ ਗਿਆ ਸੀ ਕਿਸੀ ਨੂੰ, ਉਹ-ਉਹ ਵੀ ਬੜਾ ਬਰਾਣਾ ਸੀ ਉਹ, ਕਿਉਂਕਿ ਏਹਦੇ ਕਰ
ਅੱਜ ਕੱਲ ਤੇ ਮਤਲਬ, ਕੁਛ ਸਿਟੀਜ਼ ਐਸੀ ਹੈਗੀਆਂ, ਜਿੱਥੇ ਬੰਦੇ ਮਾਸਕ ਲਾ ਕੇ ਘੁੰਮਦੇ ਭਾਜੀ। ਏਨਾ ਪੋਲਿਊਸ਼ਨ ਫੈਲਿਆ ਦਾ ਉੱਧਰ, ਏਨਾ ਪੋਲਿਊਸ਼ਨ, ਆਪਣਾ ਤੁਸੀਂ ਸੋਚੇਆ, ਸੁਣਿਆ ਹੋਣਾ ਹੁਣੇ ਮਤਲਬ ਏਕ, ਜੇਹੜੀ ਹੋਈ ਸੀ। ਮਤਲਬ ਅਪਣਾ ਬਿੱਲ ਗੇਟਸ ਵਗੈਰਾ ਨੇ ਕੋਈ, ਐਕਸਪੈਰੀਮੈਂਟ ਕੀ ਤੁਸੀ ਆਪਣਾ-ਆਪਣਾ। ਹਾਂਜੀ-ਹਾਂਜੀ-ਹਾਂਜੀ। ਹਾਂਜੀ-ਹਾਂਜੀ ਬਿਲਕੁਲ, ਨਕਲੀ-ਨਕਲੀ ਕਲਾਊਡ- ਨਕਲੀ ਕਲਾਊਡ ਮਤਲਬ ਕੁਛ ਕੀਤਾ ਸੀ ਮੇਰੇ ਖਿਆਲ
ਲਾਲਚ
ਜਿਅਦੇ ਨਾਲ ਔਹ, ਹੋਰ ਪੋਲਿਊਸ਼ਨ ਫੈਲਿਆ ਸੀ ਉਹਦੇ ਨਾਲ ਭਾਜੀ।
ਉਹਨੇ ਨਾਲ ਨਾ ਏਅਰ ਆਈ ਸੀ ਔਹ, ਬਾਰਿਸ਼-ਬਾਰਿਸ਼ ਹੋਈ ਸੀ। ਗਰਮੀ ਬੜੀ ਪੈ ਰੀ ਸੀ ਨਾ, ਕੇਂਦਾ ਉਹਨੇ ਬਾ ਉਹਨੇ ਸੱਟਿਆ, ਉਹਨੇ ਬਾਰ ਈ ਸੱਟੀ ਫੇਰ। ਹਾਂਜੀ ਅਖਲੇਸ਼ ਵਸ਼, ਉਹਨੇ ਕੋਈ ਕੈਮੀਕਲ ਸਟੇਆ ਸੀ।
ਹਾਂਜੀ-ਹਾਂਜੀ।
ਹਾਂਜੀ, ਹੋਰ?
ਉਹ ਵੀ ਟੈਕਨੋਲੋਜੀ ਦਾ ਮਿਸਯੂਜ ਈ ਕਰ ਰਿਆ ਪਾਜੀ।
ਹਾਂਜੀ ਬੜੀ ਯੁਸ, ਮਿਸਯੂ ਕਰ ਰੇਆ, ਅੱਗੇ ਆਣ ਵਾਲੀ ਪੀੜੀ ਨੂੰ ਬੋਤ ਬੋਤ ਨੁਕਸਾਨ ਕਲੇਗਾ।
ਜੀ, ਬਿਲਕੁਲ-ਬਿਲਕੁਲ-ਬਿਲਕੁਲ, ਹਾਂਜੀ, ਹੁਣ ਤੁਸੀਂ ਦੇ ਇਕੋ ਮੰਨ ਲੋ ਸਾਡੇ ਇੱਧਰ ਜਿਹੜੀ ਰੋਡ-ਰੋਡਵੇਜ਼ ਹੈਗੀ ਆ ਮਤਲਬ ਦੇਖ ਲੋ ਹੁਣ ਤੁਸੀਂ ਜਿਹੜੀ ਰੋਡਵੇਜ਼ ਬੱਸਿਸ ਹੈਗੀਆਂ। ਉਹ ਵੀ ਕਾਫੀ ਪੁਰਾਣੀਆਂ ਹੈਗੀਆਂ ਸਾਡੇ ਇੱਧਰ ਦੀਆਂ।
ਹਾਂਜੀ, ਉਹ ਵੀ ਬੜਾ ਉਹ ਵੀ ਸਰਕਾਰ ਧਿਆਨ ਨੀ ਦਿੰਦੀ। ਉੱਥੇ ਵੀ ਧਿਆਨ ਨੀ ਦਿੰਦੀ ਸਰਕਾਰ ਉਹ ਵੀ ਬੜਾ ਰਿਲੇਸ਼ਨ ਪੈਂਦੀ ਹੈ। ਇੱਥੇ ਵੀ ਹਰ ਸਾਲ ਸਾਢੇ ਇਥੇ ਵੀ ਉਹੀ ਰੂਲ ਚੱਲਣਾ ਚਾਹੀਦਾ। ਦਿੱਲੀ ਅਲਾ ਜਿੰਨੀ ਪ੍ਰਾਣੀ ਮੋਡਲ ਬਾਈਕ ਕਈ ਸਾਰੀਆਂ ਬੋਰਡ ਹੋਣੀਆਂ ਚਾਹੀਦੀਆਂ ਹੋਣੀ ਚਾਹੀਦੀਆਂ।
ਗੁਲ ਹੋਣਾ ਚਾਹੀਦਾ, ਪਰ ਜਿਹੜੀ ਮੰਨ ਲਓ ਗੌਰਮੈਂਟ ਵੀ ਉੱਧਰ ਦੇਖ ਰਹੀ ਜਿਹੜੀ ਜਿਹੜੀ ਮਤਲਬ ਥੋੜ੍ਹੀ ਵਧੀਆ ਜਿਹੀ ਹੈਗੀ ਸਿਟੀ ਮੰਨ ਲਓ ਕੋਈ ਗਰੇਡ ਸਿਟੀ ਹੋ ਗਈ ਦਿੱਲੀ ਵਗੈਰਾ, ਨੋਇਡਾ ਵਗੈਰਾ ਬਿਲਕੁਲ ਜੀ-ਬਿਲਕੁਲ ਹੁਨ
ਜਿੱਥੇ ਵੱਡੀ ਕੰਟਰੀ ਉੱਥੇ
ਆਪਣਾ ਮਤਲਬ ਅੱਜ-ਕੱਲ ਜੀ ਆਪਣੇ ਰੀਵਰਜਾ ਪਾਕੇ। ਤੁਸੀਂ ਪਿੱਛੇ ਗਲ ਸੁਣਨੀ ਹੋਣੀ ਆਪਣਾ ਤਜਹਿਲ ਜਿਹੜੀ ਪਿੱਛੇ ਵਾਲੀ ਹੈ। ਇਹ ਈਵਨ ਗੰਗਾ, ਯਮਨਾ-ਯਮਨਾ ਨਦੀ ਤਾਜ ਮਹਿਲ ਦੇ ਪਿੱਛੇ ਜਿਹੜੀ ਜਮੁਨਾ ਨਦੀ ਭਾਜੀ ਦੇਖੀ ਹੋਣੀ ਤੁਸੀਂ ਮਤਲਬ ਦੇਖੀ ਹੋਣੀ ਸੋਸ਼ਲ ਮੀਡੀਆ ਤੇ। ਬੜੀ ਨਿਊਜ਼ ਆਈ ਸੀ ਕਿੰਨੀ ਮਤਲਬ ਉੱਧਰ ਇੱਕ ਸਾਇੰਟਿਸਟ ਵਗੈਰਾ ਆਇਆ ਸੀ। ਉਹਨੇ ਉੱਧਰ ਨਹਾਉਣ ਤੋਂ ਮਨਾ ਕਰਤਾ ਸੀ ਕਿ ਵੀ ਮੈਂ ਇੱਥੇ ਨੀ ਨਹਾਵਾਂਗਾ ਬੜੀ ਗਦੀ ਹੈਗੀ, ਇਹਦੇ ਬਹੁਤ ਕੈਮੀਕਲ ਹੈਗਾ।
ਬੜੀ ਗੰਦੀ ਹਾਂਜੀ, ਉਹ ਕੋਈ ਧਿਆਨ ਨੀ ਦਿੰਦਾ।
ਬਿਲਕੁਲ, ਕੋਈ ਧਿਆਨ ਨਹੀਂ ਕੋਈ ਨਜ਼ਰ ਨਹੀਂ ਮਾਰ ਰਿਹਾ।
ਕਿਉਂਕਿ ਉਹ ਦੇਖੋ ਭਾਜੀ, ਪਵਿੱਤਰ ਦੇਖੋ ਯਮੁਨਾ, ਗੰਗਾ ਸਰ ਸੋ ਤਾਂ ਇਹ ਤਿੰਨ ਨਦੀਆਂ ਜਿਹੜੀਆਂ ਹੈਗੀਆਂ ਪਵਿੱਤਰ ਨਦੀਆਂ ਹੈਗਿਆਂ ਭਾਅ ਜੀ।
ਕਿਥੇ ਲ ਉਹ ਫੇਰ ਜਿਹੜੇ ਮੰਦਰਿਰ ਨੇ ਜਿਹੜੇੇ ਜਿਹੜੇ ਮੰਦਰਿਰ ਨੇ ਉਹ ਹਾਂਜੀ।
ਹਾਂਜੀ-ਹਾਂਜੀ, ਭਾਅਜੀ ਬਸ ਸਾਡੀ ਗੰਗਾ ਨਦੀ ਸਾਫ਼ ਹੈਗੀ, ਬਾਕੀ ਜਮਨਾ-ਜੁਮਨਾ ਵਗੈਰਾ ਤੇ ਇਹਨਾਂ ਨੇ ਬਹੁਤ ਪੋਲਿਊਸ਼ਨ ਫੈਲਾਇਆ ਦਾ ਹਾਂਜੀ, ਬਿਲਕੁਲ ਜੀ ਬਿਲਕੁਲ।
ਅੱਛਾ, ਚਲੋ-ਚਲੋ ਠੀਕ ਹੈ ਚੰਗਾ ਲੱਗਿਆ ਤੁਹਾਾਨੂੰ ਮੈਂ ਇਹ ਨਾਲ ਗੱਲ ਕਰਕੇ।
ਹਾਂਜੀ, ਭਾਜੀ ਮੈਨੂੰ ਵੀ ਚੰਗਾ ਲੱਗਾ ਤੁ ਸਤਿ ਸ਼੍ਰੀ ਅਕਾਲ ਭਾਜੀ।
ਬਿਲਕੁੱਲ।
ਹਾਂਜੀ ਠੀਕ।
ਹੂੰ-ਹੂੰ
ਠੀਕ ਹੈ ਜੀ।
ਬਿਲਕੁਲ